ਹਾਂਜੀ ਮੈਮ, ਸਤਿ ਸ਼੍ਰੀ ਅਕਾਲ।
ਸ਼ਸ਼ ਸ਼੍ਰੀ ਕਾਲ ਮੈਮ। ਕਿਵੇਂ ਔ ਤੁਸੀਂ?
ਮੈਂ ਵਧੀਆ। ਤੁਸੀ ਦੱਸੋ?
ਵਧੀਆ ਮੈਮ।
ਹੋਰ ਮੈਮ, ਕੀ ਕਰਦੇ ਪਏ ਸੀੇ?
ਕੁਛ ਨੀ ਬਸ, ਦੁਪੈਰ ਦਾ ਰੋਟੀ-ਪਾਣੀ, ਚਾਅ ਪੀ ਕੇ, ਵੇਲੇ ਬੈਠੇ ਸੀ। ਤੁਸੀਂ, ਦੱਸੋ?
ਹਾਂਜੀ, ਮੈਂ ਬਸ ਮੈਂ ਵੀ ਹੁਣ ਪੀਨ ਲ ਗੀ ਸੀ, ਗ੍ਰੀਨ ਟੀ। ਤੇ ਪੈਲਾਂ ਮੈਂ ਗੁਰੂ ਘਰ ਚਲੀ ਗਈ ਸੀਗੀ ਮੱਥਾ ਟੇਕਣ, ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਪਏ ਨੇ ਨਾ, ਗੁਰੂ ਘਰਾਂ ਦੇ ਵਿੱਚ
ਤੁਆਡੇ ਇੱਧਰ ਚੱਲਦੇ ਨੇ?
ਹਾਂਜੀ ਹਾਂ।
ਠੀਕ ਐ, ਓਸ ਕੱਲੀ ਗਏ ਸੀ ਇੱਕ, ਫੈਮਲੀ ਨਾਲ ਗਏ ਸੀ।
ਸਿਸਟਰ ਨੂੰ ਛੱਡ ਕੇ ਆਈ ਭਾਂਜੀ ਨੂੰ ਛੱਡ ਕੇ ਆਈ, ਫਿਰ ਮੈਂ ਮੰਮੀ ਨੂੰ ਛੱਡ ਕੇ ਆਈ ਤੇ ਨਾਲ ਮੱਥਾ ਵੀ ਟੇਕ ਆਈ ਸੀ ਤੇ ਅੱਜ ਆ ਪਾਂ ਮਤਲਬ ਕਿ ਚਾਰੇ ਘਰ ਅਸੀ ਜੋ ਇੱਥੇ ਰਹਿੰਦੇ ਆਂ, ਖੇਤਾਂ ਦੇ ਵਿੱਚ ਚਾਰੇ ਤਾ ਰਲ ਕੇ ਸ਼ਬੀਲ ਲਾਣੀ ਏ।
ਹਾਂਜੀ।
ਤੇ ਫੇਿਰ ਉਹ ਭਾਂਡੇ ਵਗੈਰਾ ਸਾਫ਼ ਕਰਨੇ ਸੀਗੇ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਪਹਿਲਾਂ ਛੱਡ ਕੇ ਆਈ ਸੀਗੀ।
ਠੀਕ ਐ ਵੀ। ਕਲ ਲਗਾਉਣੀ ਏ ਤੁਸੀ?
ਨਈ ਅੱਜ ਲਗਾਣੀ ਏ, ਗਏ ਹੋਏ ਨੇ ਸਮਾਨ ਲੈ ਕੇ
ਠੀਕ ਐ ਜੀ।
ਹਾਂਜੀ ਹਾਂ, ਗੁਰੂ ਘਰ ਦੇ ਵਿੱਚ ਸ਼ਬੀਲ ਲਾਣੀ ਏ ਗੁਰ ਜੇੜੇ ਸੁਖਮਨੀ ਸੈਬ ਦਾ ਪਾਠ ਸੁਣਦੇ ਪਏ ਨੇ ਨਾ, ਉਹਨਾਂ ਵਾਸਤੇ।
ਠੀਕ ਐ ਜੀ, ਵਧੀਐ ਚਲੋ।
ਹਾਂਜੀ ਹਾਂ। ਇੱਥੇ ਨੀ ਚੱਲਦੇ ਹੈਗਾ ਸੁਖਮਨੀ ਸਾਹਿਬ ਜੀ ਦੇ ਪਾਠ?
ਨਈ, ਐ ਸੁਣਿਆ ਤਾਂ ਹੈ ਨੀ ਕਦੇ, ਚੱਲਦਾ ਨੀ ਹੋਣਾ ਫਿਰ
ਠੀਕ ਏ, ਤੁਆਡਾ ਘਰ ਵੀ ਕਾਫ਼ੀ ਦੂਰ ਐ ਨਾ ਤਾਂ ਕਰਕੇ ਵੀ ਸ਼ਾਇਦ ਪਤਾ ਨੀ ਲੱਗਦਾ ਹੋਨਾ।
ਹਾਂਜੀ-ਹਾਂਜੀ ਵੈਸੇ ਤਾਂ ਸੁਣ ਜਾਂਦੈ ਕਈ ਵਾਰ।
ਠੀਕ ਐ।
ਹਾਂਜੀ।
ਚਲੋ ਵਧੀਐ। ਸੁਖਮਨੀ ਸੈਬ ਜੀ ਦੇ ਹੁਣ ਤੇ ਹਰ ਜਗ੍ਹਾ ਤੇ ਹੀ ਪਾਠ ਹੁੰਦੇ ਪਏ ਨੇ ਨਾ? ਹਾਂਜੀ।
ਹੈਲੋ।
ਹਾਂਜੀ।
ਆਵਾਜ਼ ਥੋੜ੍ਹੀ ਘੱਟ ਆ ਰੀ ਐ ਤੁਆਡੀ।
ਹੈਲੋ, ਹਾਂਜੀ ਹੁਣ ਆਂਦੀ ਪਈ ਐ।
ਨਹੀਂ ਹੁਣ ਵੀ ਨਹੀਂ ਆ ਰਹੀ ਹੈਗੀ।
ਮੈਂ ਤੇ ਪ੍ਰੋਪਰ ਬੋਲਦੀ ਪਈ ਹਾਂ, ਤੁਸੀਂ ਨਾ ਆਵਾਜ਼ ਘੱਟ ਕੀਤੀ ਹੋਵੇ।
ਨਹੀਂ।
ਠੀਕ ਹੈ ਜੀ, ਹੋਰ ਦੱਸੋ ਕੋਈ ਗੱਲ ਬਾਾਤ।
ਬਸ ਵਧੀਆ ਹੋਰ ਤਾਂ, ਬਸ ਹੁਣ ਬੈਠੇ ਸੀ ਅੰਦਰ, ਬਾਹਰ ਨਿਕਲਣ ਨੂੰ ਜੀ ਨੀ ਕਰਦਾ ਹੈਗਾ, ਗਰਮੀ ਹੀ ਬਹੁਤ ਹੋ ਰਹੀ ਹੈ।
ਦੋ ਮੈਂ ਗੁਰੂ ਘਰ ਗਈ ਸੀ, ਦੋ ਗੇੜੇ ਲਾਏ ਸੀਗੇ ਸਕੂਟਰੀ ਤੇ, ਮੈਨੂੰ ਹੀ ਪਤਾ ਕਿ ਕਿੰਨੀ ਗਰਮੀ ਹੈ ਬਾਹਰ, ਤੇ ਅਤ ਦੀ ਗਰਮੀ ਪੈਂਦੀ ਪਈ ਏ, ਤੇ ਤੱਤੀ ਹਵਾ ਉੱਪਰੋਂ ਦੇ ਚੱਲਣ ਡਹੀ ਏ, ਅੱਗ ਪੈਂਦੀ ਪਈ ਏ ਬਾਹਰ।
ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ।
ਤੇ ਸਵੇਰ ਦੀ ਹਨੇਰੀ ਚੱਲਦੀ ਪਈ ਸੀ, ਹੁਣ ਥੋੜ੍ਹਾ ਫ਼ਰਕ ਪਿਆ ਕਿ ਹਨੇਰੀ ਹਟੀ ਹੈ ਤੇ ਮੈਂ ਬਾਹਰ ਝਾੜੂ ਵਗੈਰਾ ਲਾਇਆ, ਤੇ ਮਤਲਬ ਕਿ ਪਸੀਨੇ ਨਾਲ ਭਿੱਜ ਗਏ ਇੰਨੀ ਜ਼ਿਆਦਾ ਗਰਮੀ ਏ।
ਫਿਰ ਤੁਸੀਂ ਥੋੜਾ ਜਿਹਾ ਲੇਟ ਲਾ ਦਿੰਦੇ, ਤਾਂ ਹੁਣ ਵੀ ਚੱਲ ਰਹੀ ਏ ਹਵਾ।
ਨਹੀਂ ਹੁਣ ਜਿਹੜਾ ਰੇਤਾ ਉੱਡਣਾ ਸੀ ਦੇਖੋ, ਉੱਡ ਕੇ ਉਹ ਇੱਕ ਜਗ੍ਹਾ ਤੇ ਨਾ ਇਕੱਠਾ ਹੋ ਗਿਆ ਸੀਗਾ, ਅੰਦਰ ਵਾਲੀ ਸਾਈਡ। ਕਿਉਂਕਿ ਹੁਣ ਨੀ ਉੱਡੇਗਾ ਨਾ। ਜਿਹੜਾ ਉੱਡਣਾ ਸੀ, ਉਹ ਉੱਡ ਚੁੱਕਿਆ ਕਿਉਂਕਿ ਸਵੇਰ ਕੀ ਨੇਰ ਚੱਲਣ ਡਈ ਆ ਹੁਣ ਤੇ ਬਹੁਤ ਘੱਟ ਗਈ ਆ। ਹੁਣ ਥੋੜੀ ਥੋੜ੍ਹੀ ਹਵਾ ਦੀ ਚੱਲਣ ਡਹੀ ਆ, ਸਵੇਰੇ ਤੇ ਕਾਫੀ ਜ਼ਿਆਦਾ ਸੀਗੀ ਰੋਤਾ ਆ ਰਿਹਾ ਸੀਗਾ, ਹੁਣ ਰੇਤਾ ਨਹੀਂ ਸੀ ਆ ਰਿਹਾ ਕਿਉਂਕਿ ਫਿਰ ਐਵੇਂ ਕਿ ਹੁਣ ਜੇ ਰਾਤੀ ਜ਼ਿਆਦਾ ਹੋ ਜਾਏਗੀ, ਫਿਰ ਮੈਰੇ ਤੋ ਫਿਰ ਜਮਾਂ ਵੀ ਨਹੀਂ ਸੀ ਨਾ ਝਾੜੂ ਲੱਗਣਾ। ਫੇਰ ਉਹ ਕਦੀ ਕਿੱਧਰ ਨੂੰ ਭੱਜ ਜਾਂਦਾ, ਕਦੀ ਕਿੱਧਰ ਕਿੱਧਰੋਂ ਨੂੰ ਭੱਜ ਜਾਂਦਾ।
ਸਹੀ ਗੱਲ ਆ। ਬਸ ਫੇਰ ਤੁਹਾਡੇ ਤਾਂ ਸਾਰੇ ਘਰ ਦੇ ਉੱਥੇ ਹੀ ਹੋਣਗੇ।
ਹਾਂਜੀ ਹਾਂਜੀ, ਉੱਥੇ ਅੱਧੇ ਕੁ ਚਲੇ ਗਏ ਨੇ, ਹਜੇ ਅੱਧੇ ਕੁ ਜਾਣਗੇ। ਕਿਉਕਿ ਹਜੇ ਪਾਠ ਚੱਲਦਾ ਪਿਆ ਨਾ।
ਰੋਜ਼ ਚੱਲ
ਤਿੰਨ ਚਾਰ ਸਮਾਪਤੀ ਹੁੰਦੀ ਹੈ।
ਠੀਕ ਹੈ ਜੀ। ਹੈਲੋ।
ਤੁਸੀਂ ਕੀ ਕਰਦੇ ਪਏ ਸੀ।
ਕੁਛ ਨੀ ਬਸ ਵਿਹਲੀ ਸੀ ਮੈਂ।
ਠੀਕ ਹੈ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਪਤਾ ਨੀ ਕਿਉਂ।
ਹਾਂਜੀ, ਹੁਣ ਦੇਖੋ।
ਹੁਣ ਆ ਗਈ।
ਠੀਕ ਹੈ। ਹੋਰ ਸੁਣਾਉ, ਕੋਈ ਗੱਲਬਾਤ।
ਇੱਕ ਸਿਸਟਰ ਕ ਕੇ ਤੁਹਾਨੂੰ ਦੱਸਿਆ ਸੀ ਮੈਂ ਵੀ ਕੰਮ ਕਰਨ ਨੂੰ ਕਹਿੰਦੇ ਸੀ।
ਹਾਂਜੀ।
ਜਿਹੜਾ ਤੁਸੀਂ ਮੈਨੂੰ ਫੋਰਮ ਭੇਜਿਆ ਸੀ, ਉਹੀ ਭੇਜਣਾ ਸੀ ਉਹਨਾਂ ਨੂੰ ਵੀ।
ਹਾਂਜੀ, ਇੱਕ ਫੋਮ ਭੇਜ ਦੋ ਤੁਸੀਂ ਇਹਨਾਂ ਨੂੰ ਫੋਮ ਭਰ ਦੇਣਗੇ। ਮਤਲਬ ਕੀ ਆਪਣਾ ਪ੍ਰੋਪਰ ਨੇਮ ਭਰਨਾ ਹੈਗਾ।
ਹਾਂਜੀ ਹਾਂਜੀ, ਰੈਫਰੈਂਸ ਚ ਮੈਂ ਤੁਹਾਡੇ ਹੀ ਕਹਿਤਾ ਸੀ ਮੈਂ, ਹਾਂ ਵੀ ਤੁਹਾਡਾ ਨਾਮ ਭਰ ਦਿਉ।
ਹਾਂਜੀ, ਨੰਬਰ ਵੀ ਭਰਨਾ ਪੈਣਾ ਤੁਹਾਨੂੰ ਨਾਲ।
ਠੀਕ ਹੈ।
ਨਾਮ ਤੇ ਨੰਬਰ ਦੋਵੇ ਚੀਜ਼ਾਂ ਅਦਰਸ ਤੇ ਕਲਿਕ ਕਰੋਗੇ ਨਾ ਅਦਰਸ ਦੇ ਪਿੱਛੇ ਓਪਸ਼ਨ ਆਏਗੀ, ਉਥੇ ਤੁਸੀਂ ਨਾਮ ਤੇ ਆਪਣਾ ਫੋਨ ਨੰਬਰ ਪਾਣਾ ਮਤਲਬ ਜੇਦਾ ਵੀ ਰੈਫਰੈਂਸ ਦੇਣੀ ਏ।
ਹਾਂਜੀ।
ਤੇ ਉਸ ਤੋਂ ਬਾਅਦ ਫਿਰ ਤੁਸੀਂ ਐਪ ਡਾਊਨਲੋਡ ਕਰਵਾਣਾ ਐਪ ਡਾਊਨਲੋਡ ਕਰਵਾ ਕੇ ਜੇ ਜਿੱਦਾਂ ਤੁਸੀਂ
ਐਪ ਡਾਊਨਲੋਡ ਵੀ ਕਰਤਾ ਉਹਨਾਂ ਨੇ ਬਸ ਬਸ ਹੁਣ ਟਾਸਕ ਮਿਲਵਾਣ ਜੇ ਮਤਲਬ ਹੁਣ ਸਾਰਾ ਕੰਪਲੀਟ ਹੋ ਗਿਆ। ਵੀ ਆਈ ਡੀ ਬਣ ਗਈ ਜਦੋਂ ਹੁਣ ਏਸ ਹਾਂਜੀ।
ਕਿਉਂਕਿ ਦੇਖੋ ਸ਼ਾਮ ਨੂੰ ਮੈਮ ਸਾਡੇ ਸੱਤ ਵਜੇ ਸਬਤੇ ਜੋ ਜੋ ਲੌਗਇਨ ਕਰਦੇ ਨੇ ਉਹ ਸਬਤੇ ਸ਼ਾਮ ਨੂੰ ਸਾਡੇ ਸੱਤ ਵਜੇ ਤੋਂ ਬਾਅਦ ਮੈਮ ਗਰੁੱਪ ਦੇ ਵਿੱਚ ਦੇਖੋ ਨੰਬਰ ਪਾਂਦੇ ਨੇ। ਤੁਸੀਂ ਗਰੁੱਪ ਦੇ ਵਿੱਚ ਜਵਾਉਣ ਹੋ ਦੇਖੋ ਹੈਨਾ। ਤੇ ਉਹ ਗਰੁੱਪਾਂ ਦੇ ਨੰਬਰ ਚੋਂ ਜੇ ਤੁਹਾਡਾ ਨੰਬਰ ਹੈਗਾ ਮਤਲਬ ਤੁਹਾਨੂੰ ਟਾਸਕ ਆ ਗਏ ਨੇ ਜੇ ਤੁਹਾਡਾ ਰਾਤੀ ਗਰੁੱਪ ਦੇ ਵਿੱਚ ਨੰਬਰ ਜੋ ਮੈਡਮ ਪਾਂਦੇ ਨੇ ਉਹਦੇ ਵਿੱਚ ਨਹੀਂ ਆਇਆ ਤਾਂ ਤਾਂ ਤੁਹਾਡਾ ਫਿਰ ਕਲ ਸ਼ਾਮ ਨੂੰ ਆਏਗਾ ਉਹ ਲੌਗਇਨ ਕਰਨ ਤੇ ਡਿਪੈਂਡ ਹੈ ਨਾ ਕਿ ਤੁਸੀਂ ਕਰਦੇ ਕਦੋਂ ਪਏ ਓ?
ਹਾਂਜੀ ਹਾਂਜੀ।
ਸਹੀ ਤਰੀਕੇ ਨਾਲ ਵੀ ਹੋਵੇ ਤਾਂ ਵੀ ਹੁੰਦਾ ਹੈ ਕਈ ਗਲਤ ਇਨਫੋਰਮੇਸ਼ਨ ਪਾ ਦਿੰਦੇ ਨੇ ਤੇ ਫਿਰ ਤਾਂ ਕਰਕੇ ਵੀ ਮੈਡਮ ਓਥੋਂ ਚੁੱਕਦੇ ਨੀ ਹੈਗੇ।
ਠੀਕ ਹੈ।
ਆਪਣਾ ਜੋ ਆਪਣਾ ਆਧਾਰ ਕਾਰਡ ਤੇ ਨੇਮ ਹੁੰਦਾ ਪ੍ਰੋਪਰ ਉਹ ਪਾਣਾ ਐਗਾ। ਤੁਸੀਂ ਬੈਂਕ ਗਏ ਸੀਗੇ ਤੁਹਾਡਾ ਕੀ ਬਣਿਆ?
ਉਹ ਬੈਂਕ ਆਲੇ ਤੇ ਕਹਿੰਦੇ ਹੋ ਗਿਆ ਤੁਹਾਡਾ ਬਟ ਮੇਰੇ ਕੰਨੀ ਨੀ ਹੋ ਚੱਲ ਰਿਹਾ ਹੈਗਾ।
ਕੀ ਨਹੀਂ ਚੱਲਦਾ ਪਿਆ ਤੁਹਾਡੇ ਕਿਨੀ?
ਮਤਲਬ ਮੈਂ ਪਹਿਲਾਂ ਮੇਰੀ ਡੈਡੀ ਦਾ ਨੰਬਰ ਸੀ ਹੁਣ ਮੈਨੇ ਆਪਦਾ ਕਰਵਾਇਆ। ਮੈਂ ਹੁਣ ਗੂਗਲ ਪੇ ਚਲਾ ਲਿਆ ਸੀ ਅਸੀ ਬੈਂਕ ਅਕਾਊਂਟ ਜਦੋਂ ਮੈਂ ਉਹ ਕਰਦੀ ਅਟੈਚ ਕਰਦੀ ਆ ਤਾਂ ਫਿਰ ਹੋ ਜਾਂਦਾ ਚੱਕ ਨੀ ਰਿਹਾ ਨੰਬਰ।
ਫੇਰ ਤੁਸੀਂ ਉੱਥੇ ਚਲਵਾ ਕੇ ਲਿਆਉਣਾ ਸੀ। ਤੇ ਉਹ ਤਾਂ ਚਲਵਾ ਦਿੰਦੇ ਨੇ ਵੈਸੇ ਆਪ ਆਪਣੇ ਆਪ ਹੀ ਚਲਾ ਕੇ ਦੇ ਦਿੰਦੇ ਨੇ ਬੈਂਕ ਆਲੇ ਤੁਸੀਂ ਆਪਣਾ ਫੋਨ ਦੇ ਦੇਣਾ ਸੀ ਉਹਨਾਂ ਨੂੰ।
ਉਹ ਤੇ ਕਹਿੰਦੇ ਚੱਲ ਪਿਆ ਦੇਖਦੇ ਆ ਫੇਰ ਚੱਲ ਕੱਲ ਤੱਕ ਦੇਖ ਲੈਂਨੇ ਚੱਲ ਪਿਆ ਠੀਕ ਹੈ ਨਹੀਂ ਫੇਰ ਉਹਨਾਂ ਦੇ ਦੁਬਾਰਾ ਪੁੱਛ ਲਾਂਗੇ।
ਹਾਂਜੀ ਹਾਂ ਨਹੀਂ ਜੇ ਕੋਈ ਇੱਦਾਂ ਦੀ ਪ੍ਰੋਬਲਮ ਹੁੰਦੀ ਹੈ ਨਾ ਮੈਂ ਤਾਂ ਇੱਦਾਂ ਹੀ ਕਰਦੀ ਹਾਂ ਕਿ ਇਹ ਸਾਡੇ ਪਿੰਡ ਦਾ ਮੁੰਡਾ ਹੈ ਬੈਂਕ ਦੇ ਵਿੱਚ ਲੱਗਾ ਹੋਇਆ ਮਤਲਬ ਕਿ ਉਹਨੂੰ ਫੋਨ ਹੀ ਦੇ ਦਿੰਨੀ ਆ ਕਿ ਤੂੰ ਆਪਣਾ ਆਪ ਹੀ ਸਾਰਾ ਕੁਛ ਸੈਟ ਕਰਕੇ ਦੇ ਦੇ ਤੇ ਉਹ ਮਿੰਟਾਂ ਚ ਆਪਣਾ ਆਪ ਹੀ ਸਹੀ ਸਭ ਕੁਛ ਸੈਟ ਕਰਕੇ ਦੇ ਦਿੰਦਾ ਜਾਂ ਫਿਰ ਘਰ ਵੀ ਆ ਜਾਂਦਾ।
ਠੀਕ ਹੈ ਜੀ।
ਹਾਂਜੀ ਹਾਂ ਕਿਉਂਕਿ ਆਪਾਂ ਨੂੰ ਇੰਨਾ ਪਤਾ ਨੀ ਨਾ ਹੁੰਨਾ ਕਿ ਕਿਦਾਂ ਪੁਰਾਣੇ ਨੰਬਰ ਨੂੰ ਕਿਦਾਂ ਲੌਗ ਆਊਟ ਕਰਨਾ। ਉਹ ਚੀਜ਼ ਆਪਾਂ ਨੂੰ ਪਤਾ ਨੀ ਨਾ ਹੁੰਦੀ। ਵੀ ਉਹਨਾਂ ਨੇ ਨਿਊ ਨੰਬਰ ਕਹਿੰਦੇ ਪਏ ਨੇ ਜਿੱਦਾਂ ਕਿ ਉਹ ਅਟੈਚ ਕਰਤਾ ਹੈਗਾ।
ਹਾਂਜੀ।
ਫਿਰ ਉਹ ਪਤਾ ਵੀ ਹੋਵੇ ਨਾ ਵੀ ਉਹਨਾਂ ਨੇ ਹਾਂ ਫਾਈਨਲ ਦੇ ਵਿੱਚ ਕੀ ਕਰ ਵੀ ਦਿੱਤਾ ਕਿ ਨਹੀਂ ਕਰ ਦਿੱਤਾ ਕਿਉਂਕਿ ਦੇਖੋ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਤੇ ਅਟੈਚ ਨਹੀਂ ਹੋ ਰਿਹਾ।
ਇੱਕ ਟਾਈਮ ਮੈਸੇਜ ਤਾ ਮੈਨੂੰ ਆ ਗਿਆ ਸੀ ਵੀ ਮਤਲਬ ਬੈਂਕ ਵਲੋਂ ਬਟ ਗੂਗਲ ਪੇ ਚ ਨੀ ਚੱਕ ਰਿਹਾ ਹੈਗਾ ਓਥੇ ਸ਼ੋ ਹੋ ਰਿਹਾ ਤੁਹਾਡਾ ਹਜੇ ਲਿੰਕ ਨੀ ਹੋਇਆ ਹੈਗਾ ਨੰਬਰ ਤੇ।
ਜਦੋਂ ਠੀਕ ਹੈ ਮਤਲਬ ਕਿ ਤੁਸੀਂ ਜਦੋਂ ਗੂਗਲ ਪੇ ਓਪਨ ਕਰਦੇਓ।
ਹਾਂਜੀ।
ਕਰਦੇ ਹੋ ਉੱਥੇ ਹੁਣ ਅਟੈਚ ਕਰਵਾ ਕੇ। ਹੈਲੋ
ਹੈਲੋ ਹਾਂਜੀ
ਮੈਮ ਜਿਹੜਾ ਤੁਸੀਂ ਨੰਬਰ ਅਟੈਚ ਕਰਵਾ ਕੇ ਆਏ ਓਂ ਜਦੋਂ ਆਪਾਂ ਲਾਗਿਨ ਕਰਦੇ ਹਾਂ ਗੂਗਲ ਪੇ ਨੂੰ ਤਾਂ ਫਸਟ ਤੇ ਜੋ ਨੰਬਰ ਦੀ ਔਪਸ਼ਨ ਆਂਦੀ ਆ ਤੁਸੀਂ ਓਥੇ ਭਰੋ ਨਾ ਆਪਣਾ ਫੋਨ ਨੰਬਰ ਤੁਸੀਂ ਆਪਣੇ ਫਾਦਰ ਦਾ ਕਿਉਂ ਭਰਦੇ ਪਏ ਓਂ
ਨਹੀਂ ਫਾਦਰ ਦਾ ਤਾਂ ਨੀ ਬਿ ਭਰਿਆ ਹੈਗਾ ਮੈਨੇ ਆਪਣਾ ਹੀ ਫਿਲ ਕੀਤੈ
ਬਸ ਫਿਰ ਤੁਹਾਨੂੰ ਮੈਸੇਜ ਆਏਗਾ ਓਟੀ ਪੀ ਆਏਗਾ
ਹਾਂਜੀ
ਤੁਸੀਂ ਤੁਹਾਨੂੰ ਅਗਰ ਨਹੀਂ ਸਮਝ ਆ ਰਿਹਾ ਤੁਸੀਂ ਏਦਾਂ ਕਰੋ ਯੂਟਿਊਬ ਤੇ ਭਰੋ ਤੇ ਆਪਣਾ ਫੋਨ ਭਰੋ ਕਿੜਾ ਤੁਹਾਡਾ ਫੋਨ ਹੈ ਮਤਲਬ ਕਿ ਉਹਦੇ ਰਿਲੇਟਿਡ ਤੁਸੀਂ ਵੀਡੀਓ ਦੇਖ ਲਓ ਤਾਂ ਤੁਹਾ ਇਜ਼ੀਲੀ ਤੁਹਾਡੇ ਕੋਲੋਂ ਚੱਲ ਜੇਗਾ ਅਦਰਵਾਈਜ਼ ਨਹੀਂ ਵੀ ਚੱਲਦਾ ਫਿਰ ਤੁਸੀਂ ਬੈਂਕ ਦੇ ਵਿੱਚ ਜਾਇਓ ਤੇ ਉਹਨਾਂ ਨੂੰ ਫੋਨ ਕਟਾ ਦਿਓ ਅਤੇ ਉਹ ਆਪਣੇ ਆਪ ਚਲਾ ਕੇ ਦੇ ਦੇਣਗੇ
ਹਾਂਜੀ ਹਾਂਜੀ ਨਹੀਂ ਬੈਂਕ ਅਕਾਊ ਮਤਲਬ ਗੂਗਲ ਪੇ ਤ ਮੇਰਾ ਚਲ ਪਿਆ ਜਦੋ ਮੈਂ ਬੈਂਕ ਅਕਾਊਂਂਟ ਅਟੈਚ ਕਰਦੀ ਆ ਓਦੋ ਮੈਸਜ ਆਂਦਾ ਕੀ ਤੁਹਾਡਾ ਮਤਲਬ ਜੇੜਾ ਨੰਬਰ ਐ ਹਜੇ ਅਟੀਚ ਹੋਯਾ ਨੀ
ਫਿਰ ਵੇਟ ਕਰ ਲਓ ਨਾ ਤੁਸੀਂ ਥੋੜਾ ਟਾਈਮ ਕਿਉਂਕਿ ਤੁਸੀਂ ਅੱਜ ਕਰਵਾ ਕੇ ਆਏ ਹੋ ਨਾ ਹਜੇ
ਹਾਂਜੀ ਉਹੀ ਕਹਿ ਰਹੀ ਹਾਂ ਵੀ ਵੀ ਅੱਜ ਦੇਖ ਲੈਂਦੀ ਹਾਂ ਮੈਂ ਕੱਲ ਤੱਕ ਵੀ ਕੀ ਪਤਾ ਹੌਲੀ ਹੌਲੀ ਹੋਵੇ
ਨਹੀਂ ਹਾਂ ਇਹ ਪ੍ਰੋਸੈਸਿੰਗ ਲੈ ਲੈਂਦੀ ਆ ਚੀਵ ਚੀਜ਼ ਜਿੱਦਾਂ ਕਿ ਬਾਰਾਂ ਕੰਡੇ ਲੱਗ ਜਾਂਦੇ ਆ ਤੁਸੀਂ ਏਦਾਂ ਕਰੋ ਨਾ ਕੱਲ੍ਹ ਸਵੇਰੇ ਦੇਖ ਦੇਖਿਓ ਜੀ ਤੁਹਾਡੇ ਤੋਂ ਦਸ ਵਜੇ ਤੋਂ ਬਾਅਦ ਬੈਂਕ ਖੋਲਦੇ ਹੈਗੇ ਦਸ ਵਜੇ ਤੋਂ ਬਾਅਦ ਤੁਸੀਂ ਇੱਕ ਵਾਰ ਟਰਾਈ ਕਰਕੇ ਵੇਖ ਲਿਓ ਅਗਰ ਚੱਲਦਾ ਹੋਇਆ ਤਾਂ ਠੀਕ ਹੈਏ ਨਹੀਂ ਚੱਲਦਾ ਹੋਇਆ ਫਿਰ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਆਪਣਾ ਫੋਨ ਪਕੜਾ ਦਿਓ ਤੇ ਉਹ ਤੁਹਾਨੂੰ ਚਲਾ ਕੇ ਦੇ ਦੇਣਗੇ
ਹਾਂਜੀ
ਹਾਂਜੀ ਹਾਂ ਹੋਰ ਮੈਮ
ਹੋਰ ਵਧੀਆ ਬਸ ਭੂਆ ਹੋਰ ਆਏ ਹੋਏ ਸੀ ਹੁਣ ਗਏ ਨੇ ਉਹ ਉ ਚਾਚੂ ਘਰੇ
ਠੀਕ ਹੈ ਮੈਮ
ਹਾਂਜੀ
ਚਲੋ ਵਧੀਆ ਕਿੰਨੀਆਂ ਕੌਲਜ਼ ਹੋ ਗੀਆਂ ਮੈਮ ਤੁਹਾਡੀਆਂ
ਮੇਰੀਆਂ ਫਾਈਵ ਹੋ ਗੀਆਂ
ਅੱਛਾ ਇਹਦੇ ਸਨੇ ਫਾਈਵ ਹੋ ਗੀਆਂ ਨੇ
ਹਾਂਜੀ
ਠੀਕ ਹੈ ਮੈਮ ਫਿਰ ਤੁਸੀਂ ਆਪਣੀ ਫਰੈਂਡ ਨਾਲ ਜਿਨਾਂ ਦਾ ਤੁਸੀਂ ਲੌਗਇਨ ਕਰਵਾਇਆ ਸੀਗਾ ਉਹਨਾਂ ਦੇ ਕਾ ਟਾਸਕ ਆਉਣੇ ਸ਼ੁਰੂ ਹੋ ਗਏ ਨੇ
ਸ਼ਾਇਦ ਉਹਨਾਂ ਨੇ ਕਰਨਾ ਨੀ ਹੋਣਾ ਹੈਗਾ ਮੇਰੇ ਮੈਸੇਜ ਸੀਨ ਕਰ ਕਰ ਛੱਡ ਰਹੇ ਨੇ
ਚਲੋ ਫਿਰ ਰਹਿਣ ਦੋ ਫਿਰ ਉਹਨਾ ਨੇ ਕਰਨਾ ਨੀ ਹੋਣਾ ਨਾ ਫਿਰ ਮੈਂ ਤੁਹਾਨੂੰ ਇੱਕ ਨੰਬਰ ਹੋਰ ਦੇ ਦਾਂਗੀ ਫੇਰ ਤੁਸੀਂ ਉਸ ਤੇ ਕਰ ਲਿਓ ਆਪ ਆਪਣੇ ਛੇ ਟਾਸਕ ਕਿਉਂਕਿ ਛੇ ਤਾਂ ਤੁਸੀਂ ਮੇਰੇ ਨਾਲ ਕਰ ਹੀ ਲਓਂਗੇ ਤ ਦੇਖੋ ਪੰਜ ਤੁਹਾਡੇ ਹੋ ਗਏ ਨੇ ਛੇਵੀਂ ਫੇਰ ਇੱਕ ਤੁਹਾਡੀ ਕੌਲ ਲੱਗ ਜੇਗੀ
ਹਾਂਜੀ ਹਾਂਜੀ
ਫੇਰ ਤੁਸੀਂ ਕਿਸੇ ਹੋਰ ਨਾਲ ਕਰ ਲਿਓ
ਹਾਂਜੀ ਕੱਲ ਜੇ ਉਹਨਾਂ ਨੇ ਮਤਲਬ ਵਧੀਆ ਕੀਤਾ ਹੋ ਸਾਰਾ ਫੁਲ ਫਿਲ ਕੀਤਾ ਹੋਊਗਾ ਫਿਰ ਤਾਂ ਉਹਨਾਂ ਨੂੰ ਵੀ ਕੱਲ ਨੂੰ ਆਜੂਗਾ
ਹਾਂਜੀ ਹਾਂ ਕਿਉਂਕਿ ਫੇ ਫੋਮ ਫੁਲ ਭਰਨ ਦੇ ਨਾਲ ਨਾਲ ਨਾ ਜਦੋਂ ਫੋਮ ਫਿਲ ਕਰਦੇ ਆ ਓਦੇ ਨਾਲ ਨਾਲ ਆਪਾ ਐਪ ਵੀ ਡਾਉਨਲੋਡ ਕਰਨੀ ਐ ਅਤੇ ਪ੍ਰੋਪਰ ਪ੍ਰੋਫਾਈਲ ਆਪਣੀ ਪ੍ਰੋਫ਼ਾਈਲ ਵੀ ਬਣਾਣੀ ਆ ਫੇਰ ਹੀ ਆਪਾ
ਉਹ ਤਾਂ ਉਹਨਾਂ ਨੇ ਬਣਾ ਲਈ ਸਾਰਾ ਕੁਛ ਕਰ ਬਣਾ ਲਿਆ ਲਿਆ
ਹਾਂ ਬਸ ਫਿਰ ਸ਼ੋਅ ਹੋ ਜਾਣਗੇ ਫਿਰ ਕੱਲ੍ਹ ਸ਼ੋਅ ਹੋ ਜਾਣਗੇ ਆ ਸਵੇਰ ਤੱਕ ਐ ਨੀ ਪਤਾ ਸ਼ਾਮ ਨੂੰ ਹੋ ਜਾਣ ਕਿਉਂਕ ਸ਼ਾਮ ਨੂੰ ਮੈ ਨੰਬਰ ਪਾਣਗੇ ਨਾ ਮੇਰਾ